ਹੈਲੋ ਸਤਿ ਸ੍ਰੀ ਅਕਾਲ ਬੇਟੇ ਹੂੰ ਹੋਰ ਠੀਕ ਠਾਕ?
ਹਾਂਜੀ -ਹਾਂਜੀ ਵੱਧੀਆ ਤੁਸੀਂ ਦੱਸੋ ਜੀ?
ਹਾਂ ਸ਼ੁਕਰ ਐ ਮ ਪਰਮਾਤਮਾ ਦਾ ਸਭ ਵੱਧੀਆ ਹੋਰ ਤੂੰ ਸੁਣਾ ਮੰਮੀ ਪਾਪਾ ਸਾਰੇ ਭੈਣ ਭਰਾ ਠੀਕ ਠਾਕ ਐ ਨਾ?
ਹਾਂਜੀ -ਹਾਂਜੀ ਸਭ ਠੀਕ ਸ਼ੁਕਰ ਐ ਮਾਲਿਕ ਦਾ।
ਹਾਂ ਹਾਂ ਹੋਰ ਕਿੰਨੇ ਦਿਨ ਹੋ ਗਏ ਆਏਆ ਕੋਈ ਚੱਕਰ ਨਈ ਮਾਰੇਆ ਤੁਸੀਂ?
ਬਸ ਗਰਮੀ ਏਨੀ ਪੈਣ ਦਈ ਐ ਫਿਰ ਮਨ ਈ ਨਈ ਕਰਦਾ ਆਣ ਦਾ।
ਅੱਛਾ ਹਾਂ ਗਰਮੀ ਤੋਂ ਤਾਂ ਮੈਂ ਆਪ ਬੜੀ ਪਰੇਸ਼ਾਨ ਹੈਗੀ ਆ ਬੋਤ ਜਾਦਾ ਗਰਮੀ ਪੈ ਰਹੀ ਹੈਗੀ।
ਹਾਂਜੀ -ਹਾਂਜੀ ਗਰਮੀ ਮੈਨੂੰ ਵੈਸੇ ਨਈ ਪਸੰਦ ਮੈਂ
ਹਾਂ ਹਾਂ
ਮੈਨੂੰ ਆਪ ਸਰਦੀਆਂ ਪਸੰਦ ਹੈਗੀਆਂ ਆਪਣਾ ਸਿਆਲ- ਜ਼ਾਦਾ ਪਸੰਦ ਮੈਂਨੂੰ।
ਹਾਂ ਸਈ ਗੱਲ ਆਵੀ ਵੈਸੇ ਹੂੰ
ਹਾਂਜੀ!
ਪਰ ਏ ਆ ਸਿਆਲ ਆਪਣੀ ਜਗ੍ਹਾ ਗਰਮੀ ਆਪਣੀ ਜਗ੍ਹਾ ਵਾ ਦੋਨੋਂ ਈ ਆਪਣਾ ਮਤਲਬ ਕਿ
ਹਾਂਜੀ!
ਸਿਆਲ ਪਸੰਦ ਆ ਕਿਸੇ ਨੂੰ ਗਰਮੀਆਂ ਪਸੰਦ ਆ।
ਹਾਂਜੀ -ਹਾਂਜੀ ਪਰ
ਪਰ ਏ ਆ ਸਿਆਲ 'ਚ ਨਾ ਬੰਦਾ ਠਰੂ ਠਰੂ ਈ ਕਰਦਾ ਰੈ ਜਾਂਦਾ ਫਿਰ
ਆਪਣਾ ਕੱਲ੍ਹ ਲੇਗੀ ਸੀ।
ਤੇ ਆਪਣਾ ਖੁਲ ਕੇ ਬੰਦਾ ਨਾ ਧੋ ਸਕਦਾ ਸਭ ਕੁਛ ਕਰ ਸਕਦਾ ਖੁੱਲਾ ਪਾਣੀ ਭਾਂਡੇ ਭੂੰਡੇ ਮਾਂਝ ਲੋ ਕੱਪੜੇ ਧੋ ਲੋ ਜੋ ਮਰਜ਼ੀ ਕੰਮ ਕਰਲੋ। ਬਸ ਏ ਆ ਕਿ ਥੋੜ੍ਹਾ ਬੰਦਾ ਬਾਹਰ ਨੀ ਨਿਕਲ ਸਕਦਾ ਧੁੱਪ ਵੇਲੇ ਤੇ ਬੰਦਾ ਸ਼ਾਮੀ ਨਿਕਲ ਜਾਵੇ ਹੋਰ ਕੀ ਸਵੇਰੇ -ਸਵੇਰੇ ਨਿਕਲ ਜਾਵੇ, ਸ਼ਾਮੀ ਨਿਕਲ ਜਾਵੇ
ਪਰ ਸ਼ਾਮੀ ਵੀ ਨਾ ਗੋਟ ਬੜਾ ਰੇਂਦਾ ਮਤਲਬ ਅੱਜ -ਕੱਲ੍ਹ ਸ਼ਾਮੀ ਤੱਕ ਵੀ ਧੁੱਪ ਈ ਰੇਂਦੀ ਐ ਕਿੱਥੇ ਜਾਂਦੀ ਐ ਧੁੱਪ ਸੱਤ ਸਾਢੇ ਸੱਤ ਜਾ ਕੇ ਕਿੱਥੇ ਡਲਦੀ ਆ।
ਹਾਂ ਏ ਤੇ ਹੈਈ ਏ, ਪਰ ਏ ਐ ਕੇਂ ਬਾਰ ਵੀ ਕੇੜਾ ਰੋਜ਼ -ਰੋਜ਼ ਜਾਨਾ ਹੁੰਦਾ ਵਾ
ਐ ਹੈ ਕੇ ਮਤਲਬ ਸਿਆਲ ਚ ਕੀ ਹੈਗਾ ਤੁਸੀਂ ਮਤਲਬ ਨਹਾਨ ਦਾ ਕੈ ਰਏ ਓ ਚਲੋ ਨਹਾ ਤੋ ਗਰਮ ਪਾਨੀ ਤੋਂ ਲਓ ਤੁਸੀਂ ਓ ਗੱਲ ਹੈਗੀ ਐ ਨਾ। ਆਪਨਾ ਤੇ ਆਪਨਾ ਰਜਾਈ ਚ ਵੜੇ ਰਓ, ਮਜ਼ੇ ਆਪਨਾ ਵਦੀਆ ਰੈਂਦਾ ਐ ਸਿਆਲ ਚ।
ਅੱਛਾ, ਪਰ ਮੈਨੂੰ ਤਾਂ ਗਰਮੀਆਂ ਈ ਪਸੰਦ ਐ ਕਿਓਂਕਿ ਮਤਲਬ ਨਾ ਸਿਆਲ ਚ ਨਾ ਰਜਾਈ ਚ ਨਿਕਲਨ ਨੂੰ ਦਿਲ ਨੀ ਕਰਦਾ, ਘਰ ਦਾ ਕੰਮ ਕਰਨੇ ਹੁੰਦੇ ਸਾਰੇ ਤੇ ਕੰਮ ਕੀਤੇ ਬਿਨਾਂ ਗੁਜਾਰੇ ਨੀ ਹੁੰਦੇ। ਤੈਨੂੰ ਪਤਾ ਈ ਐ ਰੋਟੀ ਪਾਨੀ ਵੀ ਜ਼ਰੂਰੀ ਐ ਭਾਂਡੇ ਵੀ ਕੱਪੜੇ ਵੀ, ਏ ਐ ਨਾ ਤੇਰਾ ਤੇ ਚੱਲ ਆਪਨਾ ਜੋਬ ਤੇ ਆਪਨਾ ਮਤਲਬ ਤੇਰਾ ਵਰਕ ਓਮੀਂ ਹੈਗਾ ਵਾ ਤੇ ਆਪਨਾ ਰਜਾਈ ਚ ਬੈ ਗੇਆ ਤੇ ਆਪਨਾ ਚੱਲ ਕਰਦਾ ਰਿਆ ਤੂੰ ਤੇ ਮਤਲਬ ਹਾਂ ਮਤਲਬ ਲੇਡੀਜ਼ ਵਾਸਤੇ ਸਾਡੇ ਵਰਗੀਆਂ ਜਨਾਨੀਆਂ ਵਾਸਤੇ ਤੇ ਗਰਮੀਆਂ ਈ ਠੀਕ ਐ।
ਹਾਂਜੀ ਸਿਆਲ ਚ ਨਾ ਕਿਓਂਕਿ ਖਾਨ ਦੀ ਨਾ ਵੀ ਚੀਜ਼ਾਂ ਬੜੀਆਂ ਵਦੀਆ ਆ ਜਾਂਦੀਆਂ ਨੇ। ਜਿਵੇਂ ਆਪਨਾ ਗਾਜਰ ਦਾ ਹਲਵਾ ਹੋ ਗੇਆ। ਤੇ ਓ ਬੜਾ ਮਤਲਬ ਖਾਨ ਦਾ ਵੀ ਬੜਾ ਸਮਾਨ ਆ ਜਾਂਦਾ ਸਿਆਲ ਚ। ਤੇ ਚਾ ਚੂ ਪੀਂਦੇ ਰਵੋ ਆਪਨਾ।
ਹੈ ਹਾਂ
ਗਰਮੀ ਚ ਚਾਅ ਏ ਨੀ ਪੀਂਦੀ ਜਾਂਦੀ।
ਹੂੰ, ਪਰ ਏ ਆ ਗਰਮੀਆਂ ਚ ਜਿਨਾਂ ਨੇ ਚਾ ਪੀਨੀ ਐ ਓ ਓਨੇ ਪੀਨੀ ਐ। ਓ ਨਈਂ ਰੈ ਸਕਦਾ ਮੇਰੇ ਵਰਗਾ ਆ, ਭਾਵੇਂ ਜਿੰਨੀ ਮਰਜ਼ੀ ਗਰਮੀ ਪੈਂਦੀ ਹੋਵੇ ਚਾ ਤੋਂ ਬਿਨਾਂ ਨੀ ਰੈ ਸਕਦੀ ਮੈਂ।
ਪਿੰਡ ਮੈਂ ਜਾਂਦਾ ਨਾ ਮਸਾਲੇ ਵਾਲੀ ਚਾਅ ਹੁੰਦੀ ਐ ਪੂਰੀ ਮਤਲਬ ਜਿਵੇਂ ਵਦੀਆ ਪਾ ਕੇ ਜੇੜਾ ਓ ਮਸਾਲਾ ਮਸੂਲਾ ਪਾਈਦਾ ਆਪਨਾ ਲਾਚੀ ਮੋ ਟੀ ਪਾਓ, ਓ ਜੇੜਾ ਸੁਵਾਦ ਆਂਦਾ ਓਦੇ ਵਰਗੀ ਚਾਅ ਨੀ ਮਤਲਬ ਮਿਲਦੀ ਗਰਮੀਆਂ ਚ, ਹੂੰ ਬਾਕੀ ਖਾਨ ਪੀਨ ਦੀ ਜਿਵੇਂ ਗਾਜਰ ਦਾ ਹਲਵਾ ਹੋ ਗੇਆ ਓ ਵੀ ਬੜਾ ਸਵਾਦ ਹੁੰਦਾ ਏ। ਤੇ ਹੋਰ ਵੀ ਮਤਲਬ ਆਈਟਮਾਂ ਹੁੰਦੀਆਂ ਨੇ ਸਿਆਲ ਦੀ ਤਾ ਬੜੀ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ, ਓ ਵੀ ਮਤਲਬ ਸਿਆਲ ਚ ਨਾ ਖਾਨ ਪੀਨ ਦੀ ਚੀਜ਼ਾਂ ਵੀ ਬੜੀਆਂ ਵਦੀਆ-ਵਦੀਆ ਹੁੰਦੀਆਂ ਨੇ।
ਹਾਂ, ਹੁਨ ਤੇ ਵੱਡਾ ਹੋ ਗੇਆ ਨਾ ਹੁਨ ਜੋਬ ਤੇ ਲਾਗੇਆ ਹੁਨ ਤੈਨੂੰ ਸਿਆਲ ਵਦੀਆ ਲੱਗਦਾ ਨਾ ਸਕੂਲ ਜਾਂਦਾ ਕੈਂਦਾ-ਕੈਂਦਾ ਮੰਮੀ ਗਰਮੀ ਬੜੀ ਪੈਂਦੀ ਏ ਚਾਚੀ ਗਰਮੀ ਬੜੀ ਪੈਂਦੀ ਐ। ਸਕੂਲ ਜਾਨ ਨੂੰ ਦਿਲ ਨਈ ਕਰਦਾ, ਬੜੀ ਗਰਮੀ ਐ ਬੜੀ ਧੁੱਪ ਐ।
ਆ ਓਹੋ ਹੁੰਦਾ ਸੀ ਨਾ ਜਦੋਂ ਗਰਮੀ ਕੀ ਨਾ ਜਦੋਂ ਅਸੀਂ ਸਕੂਲ ਚ ਜਾਈਦਾ ਸੀ ਉਦੋਂ ਫਿਰ ਸਿਆਲ ਨੀ ਵਦੀਆ ਲੱਗਦਾ ਸੀ ਕਿਓਂਕਿ ਸਵੇਰੇ ਫਿਰ ਠੰਢ ਲੱਗਦੀ ਸੀ ਨਾ ਜਾਣ ਲੱਗੇਆਂ। ਤਾਂ ਕਰਕੇ ਹੁਨ ਤਾਂ ਹਾਂ ਜਦੋਂ ਓਦੋਂ ਪਤਾ ਗਰਮੀ ਦੀ ਛੁੱਟੀਆਂ ਪੈਂਦੀਆਂ ਸੀ ਜਦੋਂ ਬੱਚੇ ਸੀ। ਫਿਰ ਪਸੰਦ ਸੀ ਗਰਮੀ ਕੀ ਕਦੋਂ ਛੁੱਟੀਆਂ ਪੈਨਗੀ ਹੁਨ-ਹੁਨ ਤੋ ਛੁੱਟੀਆਂ ਹੈਗੀਆਂ ਨੇ ਨਾ ਸਿਆਲ ਦੀ ਨਾ ਗਰਮੀ ਦੀ ਕੰਮ ਕਰਨਾ ਐ ਰੋਜ਼
ਹਾਂ-ਹਾਂ ਏ ਤੇ ਹੈ ਹੂੰ
ਗਰਮੀ ਚ ਜਦੋਂ ਤੱਕ ਏ ਸੀ ਚੱਲਦਾ ਹੋਵੇ ਜਦੋਂ ਤੱਕ ਤਾਂ ਠੀਕ ਲੱਗਦਾ ਏ ਜਦੋਂ ਏਸੀ ਬੰਦ ਹੋ ਗੇਆ
ਹਾਂ ਗਰਮੀਆਂ ਚ ਹਾਂ ਏ ਥੋੜਾ ਜਾ ਹੈਗਾ ਵਾ ਫਿਰ ਏਸੀ ਚਲਾਓ ਤੇ, ਫਿਰ ਬਿਜਲੀ ਦੇ ਬਿੱਲ ਆ ਜਾਂਦੇ ਆ ਵੱਡੇ-ਵੱਡੇ।
ਹਾਂਜੀ-ਹਾਂਜੀ।
ਹਾਂ ਉਹਨਾਂ ਨੂੰ ਉਤਾਰਨਾ ਔਖਾ ਹੋ ਜਾਂਦਾ, ਫਿਰ ਘਰ ਦੇ ਖਰਚੇ ਪੂਰੇ ਕਰੀਏ ਬਿੱਲ ਤਾਰੀਏ।
ਹਮ-ਹਮ।
ਹਮ- ਹਮ।
ਬਾਹਰ ਜਾਣ ਦੀ ਗੱਲ ਐ ਬਾਹਰ ਤੇ ਗਰਮੀ ਚ‌ ਵੀ ਨੀ ਜਾਈਦਾ ਹੁੰਦਾ ਜਿਵੇਂ ਘੁੰਮਣ ਫਿਰਨ ਤਾਂ ਗਰਮੀ ਬੜੀ ੜੀ ਹੁੰਦੀ ਐ। ਸਿਆਲ ਵਿੱਚ ਵੀ ਨੀ ਸਿਆਲ ਵਿੱਚ ਕਹਿੰਦੇ ਨੇ ਠੰਡ ਬੜੀ ਐ ਤਾਂ ਨੀ ਬਾਹਰ ਜਾਣਾ। ਮਤਲਬ ਇਹ ਹੀ ਐ ਨਾ
ਹਮ-ਹਮ ਉਹ ਹੀ ਨਾ ਜੇ ਫੈਸਿਲਿਟੀ ਨੂੰ ਵੇਖੀਏ ਫਿਰ ਤੇ ਸਿਆਲ ਵੀ ਠੀਕ ਐ, ਤੇ ਗਰਮੀਆਂ ਵੀ ਠੀਕ ਐ। ਜਿੰਨਾ ਕੋਲ ਨਹੀਂ ਵਿਚਾਰੇ ਫੈਸ ਲੇਟੀ ਨਹੀਂ ਲੈ ਸਕਦੇ ਉਹਨਾਂ ਵਾਸਤੇ ਤਾਂ ਔਖਾ ਈ ਐ। ਹੁਣ ਕਈ ਚ ਮਤਲਬ ਕਿ ਗਰਮ ਪਾਣੀ ਆਂਦਾ ਵਾ ਟੂਟੀਆਂ ਲੱਗੀਆਂ ਹੁੰਦੀਆਂ ਗਰਮ ਪਾਣੀ ਵਾਲੀਆ, ਗੀਜ਼ਰ ਲੱਗੇ ਹੁੰਦੇ ਐ। ਤੇ ਆਪਣਾ ਮਤਲਬ ਸਬਜ਼ੀ ਸੁਬਜੀ ਵੀ ਧੋਣੀ ਤੇ ਗਰਮ ਪਾਣੀ ਨਾਲ ਧੋ ਲੀ। ਲੇਕਿਨ ਜਿਹੜੇ ਮਤਲਬ ਕਿ ਨਈ ਆਪਣਾ ਇਹਨਾ ਕਰ ਸਕਦੇ, ਇਹਨਾਂ ਦਾ ਨਈ ਇੰਨਾ ਬਜਟ ਹੈਗਾ। ਉਹਨਾਂ ਵਾਸਤੇ ਤੇ ਔਖਾ ਈ ਐ ਨਾ।
ਅੱਜ ਕਲ ਤਾਂ ਨੀ ਮੀਡੀਅਮ ਪਰਿਵਾਰ ਨੇ ਨਾ ਇੱਕ ਉਹ ਵੀ ਆ ਗਿਆ ਮਤਲਬ ਉਹ ਨਾ ਟੂਟੀ ਦੇ ਨਾ ਤੁਹਾਡੇ ਥੱਲੇ ਉਹ ਡਿਵਾਈਸ ਜਾ ਹੁੰਦਾ ਉਹ ਲੱਗ ਜਾਊਗਾ। ਜਿਵੇਂ ਟੂਟੀ ਨੀ ਹੁੰਦੀ ਉਹਦੇ ਤੇ ਨਾ ਉਹ ਫਿੱਟ ਹੋ ਜਾਂਦਾ ਐ, ਟੂਟੀ ਦੇ ਥੱਲੇ ਫਿਰ ਤੁਸੀਂ ਟੂਟੀ ਖੋਲ੍ਹੋਗੇ ਨਾ ਉਹ ਗਰਮ ਪਾਣੀ ਆਏਗਾ।
ਹਾਂ ਉਹ ਹੀ ਹਾਂ ਉਹ ਹੀ ਨਾ ਫਿਰ ਉਹ
ਉਹ-ਉਹ, ਨਹੀਂ-ਨਹੀਂ ਹਾਂ ਉਹ ਮਹਿੰਗਾ ਨੀ ਆਂਦਾ, ਉਹ ਹਜ਼ਾਰ ਰੁਪਏ ਦਾ ਹੈਗਾ ਤੁਹਾਡਾ ਖੁੱਦ ਹਾਂ-ਹਾਂ। ਹਾਂ ਬਸ ਹਜ਼ਾਰ ਰੁਪਏ ਦਾ ਉਹ ਮੀਡੀਅਮ ਉਹਦਾ ਹੈ ਜਿਹੜੇ ਮੀਡੀਅਮ ਪਰਿਵਾਰ ਹੁੰਦੇ ਨੇ ਨਾ ਉਹਨਾਂ ਦੇ ਲਈ। ਜਿਵੇਂ ਹੁਣ ਜ਼ਿਆਦਾ ਕੋਈ ਗੀਜਰ ਨੀ ਲਾ ਸਕਦਾ ਕੁਛ ਕਰ ਨੀ ਸਕਦਾ ਉਹਦੇ ਲਈ ਹੈਗਾ ਏ ਹਾਂ ਉਹ ਪਤਾ ਕੀ ਡਿਵਾਈਸ ਜਾਂ ਆਂਦਾ ਟੂਟੀ ਦੇ ਤੁਸੀਂ ਥੱਲੇ ਲਾਓਗੇ ਨਾ ਉਹ ਹਜ਼ਾਰ ਹਜ਼ਾਰਕ ਰੁਪਏ ਦਾ ਆਏਗਾ ਹਜ਼ਾਰ ਪੰਦਰਾਂ ਸੌ ਰੁਪਏ ਦਾ ਉਹ ਲਾਓਂਗੇ ਤੁਸੀਂ ਤੇ ਥੱਲੋਂ ਗਰਮ ਪਾਣੀ ਆਏਗਾ ਡਿਵਾਈਸ ਨਾਲ।
ਅੱਛਾ-ਅੱਛਾ-ਅੱਛਾ ਮਤਲਬ ਕਿ ਕਿਹੜੀ ਕੰਪਨੀ ਦਾ ਵਧੀਆ ਹੋਏਗਾ?
ਉਹ ਕੰਪਨੀ ਜਿਹੜੀ ਮਤਲਬ ਚਾਈਨਾ ਦਾ ਨਾ ਲੋਂ ਬਸ ਜਿਹੜੀ ਚਾਈਨੀਜ਼ ਕੰਪਨੀਆਂ ਹੁੰਦੀਆਂ ਨੇ ਕੋਈ ਕੰਪਨੀ ਹੋਵੇ ਇੰਡੀਅਨ ਹੋਵੇ, ਇੰਡੀਅਨ ਕੰਪਨੀ ਦਾ ਸਾਰਿਆਂ ਦਾ ਹੀ ਵਧੀਆ ਆਉਦਾ ਹੁੰਦਾ। ਨਾਲੇ ਉਹ ਦੀ ਗਰੰਟੀ ਵੀ ਮਿਲ ਜਾਂਦੀ ਆ। ਛੇ ਇੱਕ ਦੇ ਮਹੀਨੇ ਦੀ ਮੰਨ ਲਓ ਤੁਸੀਂ ਇੱਕ ਗੱਲ ਸੁਣੋ ਮੰਨ ਲਓ ਤੁਸੀਂ ਹਜਾਰ ਰੁਪਏ ਦਾ ਆਇਆ ਛੇ ਮਹੀਨੇ ਵੀ ਤੁਹਾਡਾ ਚੱਲ ਗਿਆ, ਗਰੰਟੀ ਕਿੰਨੀ ਹੈਗੀ ਏ। ਤਿੰਨ ਸਆਲ ਚੱਲ ਇੱਕ ਸਆਲ ਵੀ ਕੱਢਤਾ ਯਾਰ ਪਿੱਛੇ ਕੀ ਮਾੜਾ ਏ ਛੇ ਮਹੀਨੇ। ਤੇ ਮਾੜਾ ਤਾਂ ਨਹੀਂ ਅਗਲੇ ਸਾਲ ਫੇਰ ਲੈ ਲਓ ਹਾਂ। ਉਹ ਏ ਨਾ ਮੰਨ ਲਓ ਤੁਸੀਂ ਗੀਜਰ ਵੀ ਲਓਗੇ ਉਹਦੀ ਵੀ ਤੁਹਾਡੀ ਸਰਵਿਸ ਵਗੈਰਾ ਤਾਂ ਫਿਰ ਖਰਾਬ ਹੋਇ ਕਰਦੇ ਉਹ ਵੀ ਸਹੀ ਕਰਣਾ ਪੈਂਦਾ। ਉਹਦੇ 'ਚ ਵੀ ਦੋ ਤਿੰਨ ਹਜਾਰ ਲੱਗ ਜਾਂਦੇ ਨੇ। ਹਜ਼ਾਰ ਰੁਪੈ ਦਾ ਤੁਸੀਂ ਹਰ ਸਾਲ 'ਚ ਲੈ ਲਓ ਉਹ ਵਧੀਆ ਕਦੇ ਕਦੇ ਇਹ ਵੀ ਹੋ ਸਕਦਾ। ਤੁਹਾਡੇ ਮਨ ਅੰਦਰੋ ਦੋ ਤਿੰਨ ਸਿਆਲ ਵੀ ਨਿਕਾਲਦੇ। ਇਹੋ ਜਹੀ ਗੱਲ ਨਹੀ ਹੈਗੀ ਕਿ ਖਾਲੀ ਇੱਕ ਹੀ ਨਹੀਂ ਕਰੱਲੂਗਾ ਉਹ ਤਾਂ ਕਹਿਣ ਦਾ ਮਤਲਬ ਛੇ ਮਹੀਨੇ ਦੀ ਗਰੰਟੀ ਆਂਦੀ ਏ।
ਅੱਛਾ ਉਹਦਾ ਗਾਰੰਟੀ ਕਾਰਡ ਦੇਣਗੇ ਨਾ ਨਾਲ।
ਹਾਂ ਹਾਂ ਉਹ ਤਾਂ ਦੇਣਗੇ ਨਾਲ ਉਹ ਡਿਵਾਈਸ ਨਾਲ ਆਊਗਾ।
ਹਾਂ, ਕਈ ਨਾ ਏਦਾਂ ਮੂੰਹ ਨਾਲ ਕੈ ਦਿੰਦੇ ਨੇ ਕਿ ਚਲੋ ਜੀ ਛੇ ਮੀਨੇ ਦੀ ਗਰੰਟੀ ਐ।
ਨਾ, ਨਾ-ਨਾ ਓ ਤਾ ਕਾਰਡ ਆਂਦੇ ਲਿਖ ਕੇ।
ਅੱਛਾ।
ਹਾਂਜੀ, ਪੂਰਾ ਗਰੰਟੀ ਕਾਰਡ ਓਦੇ ਨਾਲ ਆਂਦਾ, ਗਰੰਟੀ ਕਾਰਡ ਵੀ ਸ ਓ ਤਾਂਨੂੰ ਲਿਖ ਕੇ ਦੇਣਗੇ ਕਿ ਏਨੇ ਸਾਲ ਦੀ ਗਰੰਟੀ ਏ, ਏਨੇ ਮੀਨੇ ਦੀ ਹੈਗੀਏ। ਓਦੇ 'ਚ ਤੁਸੀਂ ਮਤਲਬ ਸਬਜ਼ੀਆਂ ਦੇ, ਕੌਛ ਦਵੋ। ਕੋਛ ਈ ਕਰੋ, ਅਪਨਾ ਨਾਵੋ ਵੀ ਭਾਵੇਂ ਤੁਸੀਂ ਕੌਛ ਈ ਕਰੋ।
ਨੀਂ ਐ ਤੈ ਫੇਰ ਵਧੀਆ ਸਲਾਹ ਦੇਣ ਡਿਆ ਤੂੰਹਾਂ, ਮੈਂ ਪਿਛ ਪਿਛਲਾ ਸਿਆਲ ਬੜਾ ਔਖਾ ਕੱਢਿਆ ਸਗੋਂ ਹੂੰ, ਵੀ ਹਰ ਸਿਆਲ ਔਖਾ ਔਖੇ ਈਂ ਕੱਢੇ ਆ ਮਤਲਬ ਕਿ ਠੰਡ 'ਚ ਠੰਡੇ ਪਾਣੀ 'ਚ ਸਾਰਾ ਕੁਛ ਕਰਨਾ। ਤੇ ਹਾਂ ਐਹੀ ਮੈਂ ਸੋਚਦੀ ਸੀ ਚੱਲ, ਮੈਂ ਕੇਆ ਵੀ ਗੀਜ਼ਰ-ਗੂਜਰ ਲਵਾਨੇ ਆਂ, ਯਾਂ ਕੁੱਛ ਵੈਸੇ ਕੋਈ ਗਰਮ ਪਾਣੀ ਟੂਟੀਆ 'ਚ ਓਦੋਂ ਖਰਚ ਈ ਬੜਾ ਸੀ ਫੇਰ ਤੇਨੂੰ ਪਤਾ ਆ ਅਪਣੇ ਬਜਟ ਦੇ ਹਿਸਾਬ ਨਾਲ ਘਰ ਦੇ ਖਰਚੇ ਪੂਰੇ ਕਰੀਏ ਕਿ
ਕੀ ਗੱਲ
ਤੇ ਮੈਂ ਸਾਰਦੀ ਰਈ, ਲੇਕਿਨ ਆਹ ਤੂੰ ਹੁਣ ਵਧੀਆ ਸਲਾਹ ਦੇਣ ਡਿਆ ਏਤੋ ਜਾਦਾ ਖਰਚਾ ਵੀ ਨੀਂ ਹੈਗਾ ਏਦਾ ਤੇ
ਨਾ-ਨਾ-ਨਾ ਖਰਚਾ ਨੀਂ ਹੈਗਾ ਜਾਦਾ।
ਹਾਂ, ਨਾਲੇ ਗਰੰਟੀ ਵੀ ਤੇਰੀ ਹੈਗੀ।
ਹਾਂਜੀ-ਹਾਜੀ, ਛੇ ਕੁ ਮੀਨੇ ਦੀ ਗਰੰਟੀ ਹੁੰਦੀ ਐ ਵਧੀਆ ਚੀ, ਵਧੀਆ ਗੀ।
ਤੇ ਹੁਣ ਫੇਰ ਮੈਂ ਜਿਵੇਂ ਹੁਣ ਗਰਮੀਆਂ ਚੱਲਦੀਆਂ ਵੀਈਆਂ ਨੇ ਤੇ ਮੈਂ ਹੁਣ ਗਰਮੀ 'ਚ ਲਲਾਂ। ਥੋੜਾ ਹੋਰ ਮਤਲਬ ਕਿ ਸਸਤਾ ਮਿਲ ਜੇਗਾ।
ਹਾਂਜੀ-ਹਾਂਜੀ ਭਾਵੇਂ ਹੁਣ ਲੈਲੋ, ਥੋੜ੍ਹਾ ਔਰ ਸੀਜ ਹਾਂਜੀ-ਹਾਂਜੀ, ਭਾਵੇਂ ਹੁਣ ਲੱਲੋ ਤੁਸੀਂ, ਸਸਤਾ ਹੋਰ ਮਿਲ ਜੇਗਾ ਤੁਆਨੂੰ। ਦੋ ਸੌ, ਤਿੰਨ ਸੌ ਰਪਏ ਹੋਰ ਸਸਤਾ ਮਿਲ ਸਕਦਾਏ।
ਹਾਂ, ਤੇ ਓ ਫੇਰ ਫਿੱਟ ਕਰਨ ਵਾਸਤੇ ਬੰਦੇ ਭੇਜਣਗੇ, ਹਨਾ।
ਨਾ-ਨਾ-ਨਾ ਫਿਟ ਓ ਤੁਸੀਂ ਆਪੇ ਕਰ ਸਕਦੇ ਓ, ਕਿਉਂਕਿ ਓ ਹਟਾ ਵੀ ਸਕਦੇ ਓਨਾ। ਓਦੀ ਮਲਬ ਹਾਂ-ਹਾਂ-ਹਾਂ ਓ ਹਟਾ ਵੀ ਸਕਦੇ। ਜਦੋਂ ਤੁਆਨੂੰ ਮਲਬ ਗਰਮ ਪਾਣੀ ਨਈਂ ਚਾਈਦਾ ਜ, ਠੰਡਾ ਚਾਈਦਾ ਤਾਂ ਹਟਾ ਲੋ। ਓ ਓ ਆਰਾਮ ਨਾਲ ਫਿਟ ਹੋ ਜਾਂਦੈ। ਕੋਈ ਏਨਾ ਹਾਰਡ ਨੀ ਹੁੰਦਾ ਓ ਬਸ, ਥੋੜ੍ਹਾ ਜੇਆ ਕੱਸਣਾ ਜੇਆ ਹੁੰਦਾ ਏ ਗੋਲ ਗੁੰਮਾ ਕੇ ਬਸ। ਹੋਰ ਕੁਛ ਨੀ, ਹਾਂਜੀ-ਹਾਂਜੀ।
ਹਾਂ ਤੇ ਫੇਰ ਮੈਂ ਹੁਣ ਗਰਮੀਆਂ 'ਚ ਈ ਲੈਕੇ ਰੱਖ ਲੈਂਨੀਆ। ਤਾਂਕੀ ਥੋੜ੍ਹਾ ਜਾ ਮਤਲਬ ਹਾਂ ਘੱਟ ਪੈਹੇ ਚ ਚੀਜ ਮਿਲ ਜੇਗੀ, ਕਿਉਂਕਿ ਸਿਆਲ ਤੇ ਫੇਰ ਸੀਜਨ ਆ ਜਾਦਾਂ ਵਾ, ਫੇਰ ਏ ਚੀਜਾਂ ਵੀ ਮੈਂਹਗੀਆਂ ਮਿਲਦੀਆਂ ਨੇ। ਹਾਂ, ਜਿਵੇਂ ਤੂੰ ਜੇੜਾ ਰੇਟ ਦੱਸਦਾ ਪੇਆ ਹੁਣ, ਮੈਨੂੰ ਉਸ ਤੋਂ ਵੀ ਘੱਟ ਤੋਂ ਮਿਲਜੇ।
ਹਾਂਜੀ-ਹਾਂਜੀ, ਏਨਾਂ ਦੇ ਰੇਟ ਵੱਧ ਜਾਂਦੇ ਨੇ ਜਦੋਂ ਏਦਾ ਸੀਜਨ ਹੁੰਦਾ ਨਾ ਫੇਰ।
ਹਾਂ-ਹਾਂ, ਹਾਂ ਨਈਂ ਓਦਾਂ ਤਾਂ ਤੂੰ ਠੀਕ ਰੇ ਦੱਸਣ ਡੇਆਂ, ਓਹ ਵੀ ਨੀ ਹੈਗਾ ਪਰ ਏਐ ਮੈਨੂੰ ਉਸ ਹੁਨ ਉਸ ਤੋਂ ਵੀ ਘੱਟ ਰੇਟ ਤੋਂ ਮਿਲ ਜੇਗੀ ਚੀਜ।
ਜੀ ਤੇ
ਤੇਰੇ ਕੋ ਹੈਗਾ ਫੋਨ ਨੰਬਰ ਮੈਨੂੰ ਸੈਂਡ ਕਰ ਦੇਗਾਂ ਜੇ?
ਨਈਂ ਫੋਨ ਨੰਬਰ ਨੀ ਓ ਔਨਲਾਈਨ ਵੀ ਮਿਲ ਜਾਂਦਾ ਹੈਗਾ। ਮੈਂ ਤੁਆਨੂੰ ਨਾ ਔਨਲਾਈਨ ਸੈਂਡ ਕਰਦਾ ਲਿੰਕ। ਓ ਲਿੰਕ ਤੋਂ ਤੁਸੀਂ ਵੇਖ ਲੈਣਾ।
ਅੱਛਾ।
ਹਾਂਜੀ-ਹਾਂਜੀ।
ਤੇ ਫੇਰ ਓਨਲਾਈਨ ਈ ਚੀਜ ਆ ਜੇਗੀ ਘਰ?
ਹਾਂ, ਓਨਲਾਈਨ ਹੀ ਕਰ ਆ ਜਾਓ ਗੀ, ਗਰੰਟੀ-ਗਰੂੰਟੀ ਕਾਰਡ ਸਭ ਆ ਜਾਊਗਾ ਜੋ ਵੀ ਓਲਾਈਨ
ਅੱਛਾ ਅੱਛਾ ਅੱਛਾ ਔਨਲਾਈਨ ਤੋ ਨਾ ਮੈਨੂੰ ਡਰ ਬੜਾ ਲੱਗਦਾ ਬਸ।
ਕੋਈ ਨੀ ਤੁਸੀਂ ਬਾਜ਼ਾਰ ਤੋਂ ਲੈ ਲੈਣਾ ਕਿਸੇ ਵੀ ਜੇੜੀ ਮਲਬ ਐ ਦੁਕਾਨਾਂ ਹੁੰਦੀਆ ਨਾ ਇਲੈਕਟ੍ਰੋਨਿਕ। ਜੇੜੇ ਏ ਸਮਾਨ ਵੇਚਦੇ ਨੇ।
ਅੱਛਾ ਅੱਛਾ
ਹੂੰ ਜਿਵੇਂ ਮਸ਼ੀਨਾਂ ਵਗੈਰਾ ਹੋਗੀ ਆਂ। ਐ ਹੋਗੇ ਸਭ ਗੀਜ਼ਰ ਵਗੈਰਾ ਵੇਚਦੇ ਨੇ, ਹਾਂ ਏਨਾਂ ਦੇ ਕੋਲ ਈ ਮਿਲ ਜਾਊਗਾ।
ਹਾਂ ਏ ਨਾਂ ਕੱਲ੍ਹ ਨੂੰ ਕੋਈ ਨਾ ਮਤਲਬ ਕੀ ਚੀਜ਼ ਸਈ ਨਾ ਮਤਲਬ ਜਾ ਕੇ ਕੈ ਤੇ ਸਕਦਾ ਨਾ, ਔਨਲਾਈਨ ਫੇਰ
ਕਿ ਕਿਸੇ ਵੀ ਦੁਕਾਨ ਤੋਂ ਮਿਲ ਜਾਊਗਾ ਏ ਤਾਂ ਬਜ਼ਾਰ 'ਚੋ। ਸ ਸਭ ਰੱਖਦੇ ਨੇ ਹਾਂਜੀ।
ਅੱਛਾ।
ਤੇ ਦੂਜੀ ਗੱਲ ਐ ਨਾ, ਇੱਕ ਤਾਂ ਸਿਆਲ 'ਚ ਮਲਬ ਜਿਵੇਂ ਭਾਵੇਂ ਮੰਨ ਲਓ ਗਰਮੀ 'ਚ ਬੱਤੀ ਚਲੀ ਗੀ ਬੰਦੇ ਦਾ ਪਰਸ਼ਾਨ ਹੋ ਜਾਂਦਾ, ਸਿਆਲ 'ਚ ਬੱਤੀ ਚਲੀ ਗੀ ਆ। ਆਪਣਾ ਰਾਮ ਨਾਲ ਜੋ ਮਰਜ਼ੀ ਆਪਣਾ ਰਜਾਈ 'ਚ ਬੈਠੇ, ਬੱਤੀ ਜਾਵੇ ਆਵੇ ਕੋਈ ਫ਼ਿਕਰ ਈ ਨੀ ਓਨੂੰ।
ਹਾਂ ਹਾਂ ਐ ਤੇ ਹੈ ਵੇ।
ਬੱਤੀ ਦਾ ਵੀ ਓ ਨੀ ਹੁੰਦਾ ਸਿਆਲ 'ਚ।
ਹਾਂ ਗਰਮੀਆਂ 'ਚ ਬੜਾ ਮੁਸ਼ਕਿਲ ਹੋ ਜਾਂਦੀ ਆ ਕਿਹੇ ਵੇਲੇ।
ਤੇ ਚੱਲ ਗੀ ਤੇ ਰਾਤ ਬਿਤਾਨੀ ਮੁਸ਼ਕਿਲ ਹੋ ਜਾਂਦੀ ਏ ਫੇਰ।
ਹਾਂ ਤੇ ਹੋਰ ਹਜੇ ਪਰਸੋਂ ਸਾਡੇ ਨਾਲ ਏਦਾਂ ਈ ਹੋਇਆ, ਹਾਂ। ਪਰਸੋਂ ਏਦਾਂ ਈ ਹੋਇਆ ਸਾਡੇ ਨਾਲ, ਉੱਧਰੋਂ ਲਾਈਟ ਨੀ ਆਈ ਪੂਰਾ ਦਿਨ ਕੱਟ ਲੱਗ ਗਿਆ। ਪਤਾ ਨੀ ਕੀ ਖ਼ਰਾਬ ਹੋਈ ਸੀ, ਓਦੋ ਇਨਵੇਟਰ ਵੀ ਡਾਊਨ ਹੋ ਗਿਆ। ਪੂਰੀ ਰਾਤ ਜਾਗ ਕੇ ਕੱਟੀ ਏ, ਹੂੰ ਓਹੀ ਨਾ ਹਾਂ।
ਹਾਂ ਪੂਰਾ ਦਿਨ ਭਾਵੇਂ ਆਂਦੇ ਕੱਟ ਲੱਗਦਾ, ਕੁਝ ਵੀ ਹੁੰਦਾ ਕੋਈ ਮਤਲਬ ਈ ਨੀ ਹੈਗਾ ਜੀ। ਆਪਣਾ ਰਜਾਈ 'ਚ ਵੜੇ ਰੋ।
ਹਾਂ ਪਤਾ ਈ ਨੀ ਚੱਲਦਾ ਸਿਆਲ 'ਚ ਤੇ ਲਾਈਟ ਆ ਰੀ ਕਿ ਨਈ ਆ ਰੀ। ਓਹੀ ਨਾ ਕਈ ਚੀਜ਼ਾਂ ਤੇ ਵੇਖੋ ਤੇ ਸਿਆਲ ਚੰਗਾ, ਕਈ ਚੀਜ਼ਾਂ ਵੇਖੋ ਗਰਮੀਆਂ ਚੰਗੀਆਂ। ਹਾਂ ਓਹੀ ਨਾ, ਪਰ ਏ ਆ ਜਿਸ ਤੇ ਸਾਡੇ ਨਾਲ ਫੈਸਿਲਿਟੀ ਵਗੈਰਾ ਹੋ ਗੀ ਐ ਤੇ ਉਸ ਸਾਬ ਨਾਲ ਚੱਲ ਜਾਂਦਾ। ਕੁਛ ਪਰੇ ਆ ਕਰਮੀਆਂ ਦਾ ਨੀ ਹੋ ਸਕਦਾ ਮਤਲਬ।
ਹੂੰ ਗਰਮੀਆਂ ਦਾ ਮੁਸ਼ਕਿਲ ਹੁੰਦਾ, ਗਰਮੀਆਂ ਦਾ ਬਿੱਲ ਵੀ ਜ਼ਾਦਾ ਆਂਦਾ ਨਾ। ਏ ਸੀ ਵਗੈਰਾ ਕਰਕੇ ਇਨਵੈ ਰੇਟ ਡਾਊਨ ਹੋ ਗੇ ਸਪੋਜ ਕਰੋ ਤੁਸੀਂ, ਜਿਵੇਂ ਕੀ ਨਾ ਵੀ ਤੁਆਡੇ ਪੰਖੇ ਵਗੈਰਾ ਚੱਲਣਗੇ, ਕੂਲਰ ਚੱਲਣਗੇ, ਔਰ ਇਨਵੈਟਰ ਤਾਂ ਡਾਊਨ ਹੋਊਗਾ ਈ। ਸਿਆਲ'ਚ ਮੰਨ ਲਓ ਤੁਸੀਂ ਲਾਈਟ ਵੀ ਚੱਲ ਗੀ, ਇਕ ਟਿਊਬ ਜਲਣੀ ਏ, ਦੋ ਟਿਊਬ ਚੱਲਣੀ ਏ, ਓ ਤਾਂ ਤੁਆਡੇ ਇ ਨਾਟਰ ਆਰਾਮ ਨਾਲ ਚੱਲੂਗੀ। ਚਾਰ ਦਿਨ ਵੀ ਓ ਆਏ ਨਾ ਬਿਜਲੀ ਦਾ ਖ਼ਰਚਾ। ਖਰਚਾ ਵੀ ਵੱਧ ਜਾਂਦਾ ਏ ਬਿਲ ਜ਼ੀਰੋ ਆਂਦੇ ਏਨਾ ਦੇ।
ਹਾਂ ਹਾਂ ਹਾਂ।
ਚਲੋ ਚੰਗਾ।
ਹਾਂ ਚੱਲ ਫੇਰ ਮੈਨੂੰ ਕਰੀ ਫੇਰ, ਲਿੰਕ ਭੇਜੀ ਫੇਰ ਹੈਂ। ਹਾਂ ਫੇਰ ਮੈਂ ਮੰਗਾ ਲਾਂਗੀ ਨਾ।
ਠੀਕ ਐ ਕਰੋ ਤੁਸੀਂ ਆਰਾਮ ਅਰੂਮ ਹੁਣ।
ਹਾਂ ਹਾਂ ਕੋਈ ਨੀ ਕੋਈ ਨੀ ਮੈਂ ਕਿਆ ਚਲ ਔਨਲਾਈਨ ਈ ਮੰਗਾ ਲਾਂਗੀ, ਹੁਣ ਬਾਰ ਕਿੱਥੇ ਜਾਊਂਗੀ ਗਰਮੀ 'ਚ ਵੇਖਣ।
ਕੋਈ ਨੀ ਲਾਓ ਕਦੇ ਚੱਕ
ਹਾਂ ਲਾਊੰਗੀ ਪੁੱਤਰ ਕੋਈ ਨੀ ਥੋੜਾ ਮੌਸਮ ਠੀਕ ਹੋ ਜੇ ਨਾ, ਫੇਰ ਆਉਂਗੀ ਮੈਂ। ਅੱਛਾ ਹਾਂ ਠੀਕ ਵਧਿਆ ਸਾਸਰੀ ਕਾਲ।